ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ। ਵਧੀਆ ਤੁਸੀਂ ਸੁਣਾਓ
ਆਪਾਂ ਵੀ ਬਸ ਵਧੀਆ। ਹੋਰ ਘਰ-ਬਾਰ।
ਵਧੀਆ-ਵਧੀਆ
ਰੋਟੀ-ਪਾਣੀ ਖਾ ਲਿਆ।
ਹਾਂਜੀ-ਹਾਂਜੀ ਖਾ ਲਿੱਤੀ।
ਅੱਛਾ, ਹੋਰ ਤੁਹਾਡੇ-
ਮੌਸਮ ਦਾ ਤੇ ਬਹੁਤ ਹੀ ਬੁਰਾ ਹਾਲ ਹੈ। ਬਹੁਤ ਗਰਮੀ ਪੈ ਰਹੀ ਆ ਇੱਥੇ।
ਸਾਡੇ ਇੱਥੇ ਅੱਜ ਬੜੀ ਹੀ ਜਿਆਦਾ ਗਰਮੀ ਹੋਈ ਦੀ ਆ ਹਵਾ ਹੁਆ ਚਲਦੀ ਵੀ ਨੀ ਕੁਛ।
ਬਲਕਿ ਦੋ-ਦੋ ਟਾਈਮ ਨਹਾਉਂਦੇ ਆ ਤਾਂ ਵੀ ਕੁਛ ਨੀ ਹੁੰਦਾ।
ਮੈਂ ਆਪ ਹੋਣੇ ਫੇਰ- ਧੋ ਕੇ ਉਹੀ ਲੋੂ ਲੱਗ ਗਈ ਕੀ ਹੋਇਆ, ਜ਼ੁਕਾਮ ਕਰਤਾ ਗਰਮੀ ਨੇ
ਹਾਂ, ਮੇਰਾ ਵੀ ਸਿਰ ਪੀੜ ਹੋ ਰਿਹਾ।
ਹੂ, ਬਸ ਨੱਕ ਬੰਦ ਰਹਿੰਦਾ। ਸਭ ਤੁਹਾਡੀ ਪ੍ਰੋਬਲਮ ਇੰਨਾ ਈ ਉਹਦੀ - ਹੈ ਗਈ ਨੱਕ ਬੰਦ ਆਲੀ।
ਹੂ। ਕੁਲਫੀਆਂ ਖਾ ਲਈ ਸੀ ਇੱਕ-ਦੋ।
ਨਹੀ ਆਪਾਂ ਖਾਂਦੇ ਨੀ ਨਾ। ਹੂੰ। ਥੋੜਾ ਬਾਹਰ ਦਾ ਵੈਸੇ ਹੀ ਘੱਟ ਖਾਣੇ ਆ ਅਜੇ। ਉਵੇਂ ਤੇ ਖਾਣੇ ਆ ਮਤਲਬ ਹਜੇ। ਬਾਜ਼ਾਰ ਗਏ ਬੜੇ ਦਿਨ ਹੋਗੇ। ਹੁਣ ਹਜੇ ਯਾਰਾਂ ਦੋਸਤਾਂ ਦੇ ਪੇਪਰ ਚੱਲਦੇ ਪਿਆ ਫੇਰ ਇਸ ਕਰਕੇ ਨਹੀਂ। ਸਾਡੇ ਨੀ ਨਾ ਹੋਏ ਹਜੇ। ਕੋਲੇਜ ਵਗੈਰਾ ਤੇ ਨੀ ਹੋਏ ਕਿਸੇ ਦੇ ਵੀ ਹਜੇ ਇੱਕ ਤੇ ਹਜੇ ਇੱਕ ਤੇ ਹਜੇ। ਕੱਲ ਨੂੰ ਹੁਣ।
ਅੱਛਾ ਅੱਛਾ ਤੇ ਕੱਲ ਫਿਰ ਗੁਰਦੁਆਰੇ ਨੀ ਜਾਣੀਆ। ਹੈ।
ਨੀ ਕੱਲ ਵ ਵ ਵੇਖਾਂਗੇ ਨਾ ਅਜੇ ਇਹਨਾ ਦਾ ਕੇ। ਕਿੱਥੇ ਦਾ ਹੈਗਾ।
ਹਾ ਹਾ ਟੈਨਸਨ ਨਾ ਲੈਆ ਕਰ।
ਪਤਾ ਨੀ ਉਹਨਾਂ ਦੇ ਗਿਆਰਾਂ ਬਾਰਾਂ ਵਜੇ ਪੇਪਰ ਖਤਮ ਹੋ ਜਾਏਗੇ ਫੇਰ ਉਹ ਆਏ। ਸ਼ਹਿਰ ਜਾਏ ਪਤਾ ਨੀ ਬਾਕੀ ਤੇ ਏ। ਅਸੀਂ ਅੰਦਰ ਜਾਵਾਂਗੇ ਸ਼ਾਮੀ ਜਾਂਦਾ ਨਾ ਮੈਂ।
ਅੱਛਾ ਅੱਛਾ ਫੇਰ ਗੁਰਦੁਆਰੇ ਨੀ ਜਾਓਗੇ ਤੁਸੀਂ। ਤੁਸੀਂ।
ਨਹੀਂ ਉਹ ਵੇਖਣੀ ਆ ਨਾ ਨਹੀਂ ਜਾਇਆ ਜੇਗਾ ਤੇ ਫੇਰ ਰਾਤੀ ਮੈਂ ਮੱਥਾ ਟੇਕ ਲਾਂਗੇ ਜਦੋਂ ਵੀ ਫੇਰ। ਚਲੇ ਜਾਵਗੇ।
ਹੋਰ ਕੀ ਪਾਉਣਾ ਫਿਰ ਕੱਲ।
ਹੂੰ ਪਾਉਣ ਨੂੰ ਫੇਰ। ਉੱਥੇ ਆਪਾਂ ਵਿਆਹ ਥੋੜ੍ਹੀ ਚੱਲੇ ਹਾਂ। ਸ਼ਹੀਦੀ ਗੁਰੂ ਵੀ ਕੁਝ ਵੀ ਪਾਲਾ ਗੇ ਜੀਨ ਜੁਨ ਜੋ। ਪਾਉਣੇ ਹਾਂ।
ਪਰ ਫਿਰ ਵੀ ਥੋੜਾ ਜਿਹਾ ਹੁੰਦਾ ਈ।
ਨਹੀਂ ਬਸ ਜੋ ਹੈਗਾ ਉਹੀ ਪਾਲਾਂਗੇ।
ਭੱਜ ਭੱਜ ਕੇ ਆ ਰਹੀ ਏ ਨਾ।
ਨਾਲੇ ਵੈਸੇ ਵੀ ਆਪਾਂ ਨਾ । ਤਿਆਰੀ ਜੀ ਕਰਨੀ ਆਪਾਂ ਹੇਮਕੁੰਟ ਸਾਹਿਬ। ਸਾਹਿਬ ਜਾਣਾ ਨਾ।
ਸਭੇ ਕਰੇ
ਸਾਡੇ ਤਾਂ ਪਏ ਨੇ। ਇੱਕ ਕਾਫੀ ਦਿਨ
ਹਾਂ ਤੇ ਫਿਰ ਹੁਣ ਤਿਆਰੀ ਕਰਾਂਗੇ, ਫਿਰ ਤਾਂਹੀਉ ਪਤਾ ਲਗਿਆ ਕੀ ਕੀ ਸਮਾਨ ਰਹਿ ਗਿਆ, ਫਿਰ ਜਿਹੜ ਘੱਟਦਾ ਪਿਆ
ਤੁਹਾਡੀ ਆਵਾਜ਼ ਬੜੇ ਅਜੀਬ ਤਰੀਕੇ ਨਾਲ ਆ ਰਹੀ ਏ।
ਪਤਾ ਨੀ ਹੁਣ ਕਿਉ ਆਵਾਜ਼ ਸਹੀ ਨਹੀਂ ਆ ਰਹੀ ਨਹੀਂ, ਨੈੱਟ ਵੀ ਮੇਰਾ ਸਹੀ ਚੱਲਦਾ ਪਿਆ, ਫਾਇਵ ਜੀ ਤੁਹਾਡੀ ਆਵਾਜ਼ ਸਗੋਂ ਰੁਕ ਰੁਕ ਕੇ
ਨਹੀਂ ਨਹੀਂ। ਇੱਥੇ ਨੈਟਵਰਕ ਪ੍ਰੋਬਲਮ ।
ਅੱਛਾ।
ਤੁਸੀਂ ਨੀ ਗਏ ਕਿਤੇ ਯਾਤਰਾ ਯਾਤਰਾ ਕਰਨ । ਘੁੰਮਣ ਕਿਤੇ
ਕਿਦੇ ਨਾਲ ਜਾਈਏ, ਕੋਈ ਸਾਥ ਵੀ ਤਾਂ ਹੋਣਾ ਚਾਹੀਦਾ ਨਾ।
ਲੈ ਇੰਨੇ ਲੋਕੀ ਜਾਂਦੇ ਵੀ ਨੇ ਆਪਣੇ ਘਰਦਿਆਂ ਨੂੰ ਕਹੋ। ਜਾਂ ਤੁਹਾਡਾ ਕੋਈ ਰਿਸ਼ਤੇਦਾਰੀ ਚੋਂ ਕੋਈ ਗਿਆ ਹੋਏ।
ਇੰਨੀ ਘਰ ਤੇ, ਤੇ ਕੋਈ ਵੀ ਨੀ ਗਿਆ। ਰਿਸ਼ਤੇਦਾਰੀ ਚ ਵੀ ਗਏ ਭੈਣ ਗਈ ਸੀ।
ਹੂੰ।
ਬਸ
ਤੇ ਉਹ ਕਦੋਂ ਗਏ ਸੀ?
ਉਹ ਹੋ ਗਏ ਨੇ ਥੋੜਾ ਟਾਈਮ
ਅੱਛਾ, ਦਰਸ਼ਨ ਵਧੀਆ ਹੋ ਗਏ ਤੁਹਾਨੂੰ।
ਹੈਲੋ।
ਹੈਲੋ, ਹਾਂਜੀ ਹਾਂਜੀ।
ਮੈਂ ਕਿਹਾ ਫੇਰ ਉਹਨਾਂ ਨੂੰ ਦਰਸ਼ਨ ਵਗੈਰਾ ਵਧੀਆ ਹੋ ਗਏ । ਮਤਲਬ ਸਿਰਫ ਫੇਰ ਹੇਮਕੁੰਟ ਹੀ ਗਏ ਸੀ, ਅੱਗੇ ਹੋਰ ਵੀ ਕਿੱਥੇ ਘੁੰਮਣ
ਨਹੀਂ ਨਹੀਂ ਉਹ ਨਾ ਮੇਰੀ ਭੈਣ ਦੇ ਕੀ ਕਹਿੰਦੇ, ਪੈਰ ਸੁੱਜ ਗਏ ਸੀ। ਛਾਲੇ ਪੈ ਛਾਲੇ ਹੋ ਗਏ ਸੀ ਪੈਰਾਾਂ ਚ।
ਤੇ ਮੈਂ ਤੁਹਾਡੇ ਕੋਲ ਪੁੱਛਦਾ ਸੀ ਮੈਂ ਕਿਹਾ ਜਿਵੇ ਉਹ ਗਏ ਸੀ ਉਹ ਕਹਿੰਦੇ ਵੀ ਉੱਥੇ ਆਕਸੀਜਨ ਦਾ ਲੈਵਲ ਘਟ ਹੁੰਦਾ ਐ ਸਾਹ ਲੈਣ ਲਈ ਦਿੱਕਤ ਹੁੰਦੀ ਹੈ ਇਹੋ ਜਿਹੀ ਕੋਈ ਪ੍ਰੋਬਲਮ ਪ੍ਰੋਬਲਮ ਆਈ ਸੀ
ਆਈ ਸੀ ਆਈ ਸੀ ਹਿਮਾਨੀ ਉਹ ਓਦੀ ਭਾਭ ਓਦੀ ਜਠਾਣੀ ਨੇ ਤੇ ਮੇਰੀ ਭੈਣ ਨੇ
ਹਮ
ਦੋਨਾਂ ਨੇ ਦੋਨਾਂ ਨੂੰ ਆਕਸੀਜਨ ਦਿੱਤੀ ਤੀਜੇ ਦਿਨ ਉੱਥੇ ਜਾ ਕੇ ਨੀਂਦਰ ਨੀਦਰ ਆਈ ਜਾਏ ਬੋਲਿਆ ਨਾ ਜਾਏ
ਅੱਛਾ
ਚੱਕਰ ਜੇ ਆਈ ਜਾਏ ਫੇਰ ਉਹਨਾਂ ਨੂੰ ਆਕਸੀਜਨ ਦਿੱਤੀ ਬਲਕਿ ਇੱਕ ਆਂਟੀ ਵੀ ਮੰਗਣ ਆਈ ਕਿ ਬੇਟਾ ਔਕਸੀਜਨ ਇਸ ਸਾਨੂੰ ਵੀ ਦੇ ਦੋ ਤੇ ਉਹ ਕਹਿੰਦੇ ਬਈ ਖਤਮ ਹੀ ਹੋ ਗਿਆ ਆਂਟੀ ਜੀ ਹੁੰਦੀ ਜ਼ਰੂਰ ਦਿੰਦੇ ਤੁਹਾਨੂੰ ਦੋਨਾਂ ਵਿੱਚ ਹੀ ਖਤਮ ਦੋਨਾਂ ਨੂੰ ਦੇ ਕੇ ਖਤਮ ਖਤਮ ਹੋਗੀ ਨਾ
ਨਹੀਂ ਮਤਲਬ ਤੁਸੀਂ ਪੂਰਾ ਪੂਰਾ ਚਲੰਨ ਵੀ ਦੇਤਾ ਇਹ ਇਕੀ ਸਲੰਡਰ
ਹਾਂ ਮੈਨੂੰ ਨੀ ਲੈ ਕੇ ਗਏ ਸੀ ਉਹ ਛੋਟਾ ਜਿ ਉਹ ਲੈ ਕੇ ਗਏ ਸੀ ਪਤਾ ਨੀ ਉਹ ਮੈਨੂੰ ਵੀ ਨੀ ਪਤਾ ਕਿਹੋ ਜਿਹਾ ਸੀ ਹੋਰ ਹਾਂਜੀ ਹਾਂਜੀ ਉਹੀ ਲੈ ਕੇ ਗਏ ਸੀ ਓਹੀ ਓ ਉਹੀ ਲੈ ਕੇ ਗਏ ਸੀ
ਹਮ
ਹਮ
ਹ ਸਾਨੂੰ ਵੀ ਇਹੀ ਹੁੰਦਾ ਜੀ ਹੁਣ ਆਪਾਂ ਪਹਿ ਮੈਂ ਵੀ ਪਹਿਲੀ ਵਾਰੀ ਜਾਣੈਂ ਤੇ ਪਤਾ ਨੀ ਸਾਡੇ ਕੋਲ ਵੀ ਚੜਿਆ ਜੇਗਾ ਨਹੀਂ ਚੜਿਆ ਜਏਗਾ ਵੀ ਟਰੈਕਿੰਗ ਵੀ ਬੜੀ ਵੱਡੀ ਏ
ਨਹੀਂ ਨਹੀਂ ਰਬ ਦਾ ਨਾਂ ਲੌ ਤੇ ਅਜਾਓ
ਤੇ ਨਾਲੇ ਆਪ ਸਾਡੇ ਇਥੇ ਕਾਧ ਬਦਰੀ ਮੰਦਿਰ ਹੈ ਆਪਾਂ ਉੱਥੇ ਹੀ ਸੀ ਨਾ ਸਾਹ ਦੀ ਪ੍ਰੋਬਲਮ ਬੰਦੇ ਨੂੰ ਓਧਰ ਹੀ ਆਉਣ ਲੱਗ ਜਾਂਦੀ ਏ ਚੱਲ ਚੱਲ ਕੇ
ਮਤਲਬ ਐਏ ਵੇਟ ਵੂਟ ਉੱਧਰੋਂ ਆ ਕੇ, ਕਿ ਕਾਫ਼ੀ ਕਮਜ਼ੋਰੀ ਆ ਜਾਂਦੀ ਵੇਟ ਘੱਟ ਜਾਂਦਾ ਹੈ।
ਉਹ ਤੇ ਫਿਰ ਬੰਦਾ ਬਲੱਡ ਬਲੂਡ ਤੇ, ਖੈਰ ਨੀ ਘਟਦਾ ਵੇਟ ਘਟ ਜਾਂਦਾ ਹੋਣਾ ਕਿਉਂਕਿ ਬੰਦਾ ਖਾਂਦਾ ਪੀਂਦਾ ਘੱਟ ਏ ਤੇ ਟਰੈਕਿੰਗ ਜ਼ਿਆਦਾ ਹੈ ਨਾ ਤੇ ਫੇਰ ਨਾਲੇ ਥੋੜਾ ਆਪਣੇ
ਲੱਗਦੀ ਐ ਬੜੀ,
ਹੂੰ,
ਤੇ ਖੂਨ ਨਾਲ ਹੀ ਸਾਡਾ ਸਰੀਰ ਚੱਲਦਾ ਐ।
ਉਹ ਤੇ ਚਲੋ ਹੋ ਜਾਂਦੀ ਹੈ ਰਿਕਵਰੀ
ਆਪਾਂ-ਆਪਾਂ ਦੇ ਨਾਲੇ ਹੋਰ ਵੀ, ਮਾਨਾ ਵਿਲੇਜ ਵੀ ਹੈਗਾ ਨਾ ਉੱਥੇ ਜਿੱਥੇ
ਪਰ ਐਏ ਆਂਦੇ ਟਾਈਮ ਬਹੁਤ ਹੀ ਮੁਸ਼ਕਿਲ ਕੀ ਹੁੰਦਾ ਬਾਕੀ ਆਪਣਾ-ਆਪਣਾ ਸਰੀਰ ਐ। ਆਦੇ-ਆਦੇ ਟਾਈਮ ਤਾਂ ਬਹੁਤ ਹੀ ਮੁਸ਼ਕਿਲ ਹੈ ਕਿ, ਥੋੜਾ ਹੋਰ ਘੁੰਮਣਾ ਕਿ ਬੰਦਾ ਇਨਸਾਨ ਪਹਿਲਾਂ ਹੀ ਥੱਕਿਆ ਹੁੰਦਾ ਹੈ।
ਆਹ ਹੁਣ ਚਲੋ ਵੇਖੀ ਹੁਣ ਤੇ ਚਲੋ ਆਪਾਂ ਕਾਰ ਹੀ ਲਏ ਆਪਾਂ ਬੱਸ ਕੀਤੀ ਜਾ ਤੁਸੀ ਵੇਖਾਂ ਉਹ ਕੀ ਬੰਦਾ ਭਰੋਸੇ ਹੀ
ਉਹ ਤੇ ਐ ਆਦੇ ਟਾਈਮ ਅਗਰ ਜਾਇ ਜਾਏ ਤੇ ਚੱਲ ਜਾਏ ਆਂਦੇ ਟਾਈਮ ਦਾ ਬਹੁਤ ਹੀ ਔਖਾ ਹੁੰਦਾ ਕਿਉਂਕਿ ਇਨਸਾਨ ਬਹੁਤ ਥੱਕਿਆ ਹੁੰਦਾ ਪੈਰ ਬਹੁਤ ਸੁਜ ਜਾਂਦੇ ਨੇ।
ਨਹੀਂ ਹੁਣ ਜਿੱਥੇ ਕੱਲੇ ਜਾਣਾ,
ਉਹ ਗੱਲ ਤਾਂ ਠੀਕ ਪਰ ਜਿਵੇਂ ਬੱਚੇ ਨੇ, ਤੁਸੀਂ ਕਹਿ ਰਹੇ ਹੋ ਬੱਚੇ ਵੀ ਜਾਣਗੇ ਸਾਡੇ ਨਾਲ
ਨਹੀਂ ਫੇਰ ਉਹ ਆਪਣੇ ਆਪਣੇ ਬੱਚਿਆਂ ਨੂੰ ਤੇ ਔ ਕਰ ਦਿੰਦੇ ਨਾ ਜ ਘੋੜੇ ਵਗੈਰਾ ਆਉਂਦੇ ਆ ਪਿੱਠੂ ਹੁੰਦਾ ਜਿਹੜਾ
ਮੋਰ,
ਐ ਵੀ ਹੋਜੇਗਾ ਨਾਲੇ ਉਹ ਤਿੰਨ ਭਰਾ ਨੇ ਜਾਂ, ਥੋੜੀ-ਥੋੜੀ ਦੇਰ ਚੁੱਕ ਵੀ ਲੈਣੀ। ਵੀ ਹੋ ਸਕਦਾ ਹੈ ਕਿਉਂਕਿ ਹਲਕੇ-ਹਲਕੇ, ਕੀ ਹੈਗੇ ਨੇ ਬੱਚੇ ਦੇ, ਕੇ ਹੀ ਹੈਗੇ ਕੋਈ ਵੀ ਚੁੱਕਲੇਗਾ।
ਹੈਲੋ,
ਬਾਕੀ ਅਗਰ ਪਿੱਠੂ ਔ ਘੋੜਿਆਂ ਦਾ ਵੀ ਇੱਕ ਦੋ ਚਾਰ ਰੁਪਏ ਲੈਂਦਾ ਮੇਰੇ ਖਿਆਲ ਪਰ ਐ ਵੀ ਏ ਘੋੜਿਆਂ ਤੇ ਨਿੱਕੇ ਬੱਚੇ ਨੀ ਨਾ ਬਹਿ ਸਕਦੇ ਅਗਰ ਬਣਾ ਹੈਗਾ ਤੇ ਕੋਈ ਵੱਡੇ ਨਾਲ ਬਣਾ ਪਏਗਾ। ਹੂੰ,
ਚਲੋ ਹੋਣ ਦੇ ਬਸ
ਹੂ-ਹੂ, ਬਾਕੀ ਆਪਣੀ ਮੰਮੀ ਦਾ ਧਿਆਨ ਹਨਾ ਕਿਉਂਕਿ ਮੰਮੀਆਂ ਦਾ ਸਿਸਟਮ ਇਹੋ ਜਿਹੀ ਹੁੰਦਾ।
ਹਾਂਜੀ।
ਮੈਂ ਕਿਹਾ ਮੰਮੀ ਦਾ ਧਿਆਨ ਰੱਖਣਾ ਆਪਣੀ,
ਨਹੀਂ ਉਹ ਤਾਂ ਫੇਰ ਹੁਣ ਸਾਰੇ ਹੀ ਹੈਗੇ ਆ ਸਾਨੂੰ ਮਤਲਬ ਇੱਕ ਦੂਜੇ ਨੂੰ ਧਿਆਨ ਰੱਖਣਾ ਪੈਣਾ ਗਾ।
ਹੂੰ ਉ
ਲੈ ਕੇ ਜਾਵਾਂਗੇ ਸਿਲੰਡਰ ਵਗੈਰਾ ਦਵਾਈਆਂ ਵਗੈਰਾ ਲੈ ਕੇ ਜਾਵਾਂਗੇ ਨਾ, ਵੈਸੇ ਤਾਂ ਮੰਮੀ ਹੋਰ ਛੋਟ ਹੁੰਦੇ ਗਏ ਤੇ ਆ ਨਹੀਂ ਉਹ ਕਹਿੰਦੇ ਵੈਸੇ ਕਹਿੰਦੇ ਉਹ ਜਿਹੜਾ ਕਪੂਰ ਦੀ ਉਹ ਨੀ ਆਉਂਦੀ ਕਪੂਰ ਜਾਂਦਾ ਦੋ ਰੁਪਏ ਦਾ ਪੈਕਟ ਜਹਾ
ਹੂੰ, ਹੂੰ, ਆਉਂਦਾ ਆਉਂਦਾ,
ਕੇ ਜਾਓ,
ਹਾਂ ਹਾਂ ਰੁਮਾਲ ਵਿੱਚ, ਰੁਮਾਲ ਵਿੱਚ ਅਹ ਪਾ ਕੇ ਸੁੰਗੋ ਤੇ ਉਹ ਵੀ ਲੈ ਜਾਓ ਨਾ ਇੱਕ ਗੁਲ, ਇਹ ਗੁਲੂਕੋਸ ਕੋਂਡੀ ਦੀਦੇ ਗੋਲੀ ਆਦੇ ਟੋਫ ਉਹ ਚੁਸੀ ਜਾਓ ਚੁਸੀ ਜਾਓ। ਉਹਦੇ ਨਾਲ ਥੋੜੀ ਥੋੜ੍ਹੀ ਨਰਜੀ ਮਿਲਦੀ ਰਹਿੰਦੀ ਹ
ਹਾਂ ਮਤਲਬ ਜੋ ਵੀ ਜ਼ਰੂਰੀ ਸਮਾਨ ਹੈਗਾ ਉਹ ਫਿਰ ਲੈ ਲਾਂਗੇ ਨਾ। ਉਹ ਨਾਲੇ ਸਾਡੇ ਜੇਮ ਵਾਲਾ ਇੱਕ ਮਾਸੜ ਹੈਗਾ ਉਹਨਾਂ ਨੂੰ ਜਾ ਨੌਲੇਜ ਹੈ ਕਿ ਉਹ ਵੀ ਸਾਨੂੰ ਦੱਸ ਦੇਣਗੇ, ਉਹਨਾਂ ਨੂੰ ਤਾਂ ਪਤਾ ਹੈਗਾ ਨਾ ਬ ਕਿਸ ਟਾਈਮ ਕਿਸ ਚਰੀਜ਼ ਦੀ ਲੋੜ ਪੈਂਦੀ, ਉਹਨਾਂ ਦੇ ਮੁੰਡੇ ਨੇ ਵੀ ਜਾਣਾ, ਤੂੰ ਕਿਆ ਪਤਾ ਲੈ ਕੇ ਹੀ ਆਉਣ, ਚਲੋ ਕਦੀ ਤੁਹਾਨੂੰ ਵੀ ਰੱਬ ਲਾਏਗਾ ਤੁਸੀਂ ਜੋ ਕੇ ਆਉਣਾ ਤੁਹਾਨੂੰ ਵੀ ਮਿਲ ਜਾਏਗਾ ਮੌਕਾ
ਮੈਨੂੰ ਪਤਾ ਨੀ ਕਦੋਂ ਹਣ
ਉਹੀ ਇੱਥੇ ਆ ਬੰਦਾ ਆਪ ਨੀ ਨਾ ਜਾ ਦਾ ਰੱਬ ਬੁਲਾਏ ਤਾਂ ਹੀ ਜਾ ਸਕਦਾ,
ਵਿੱਚ ਹੋਏਗਾ,
ਹਾਂ ਤੇ ਜਦੋਂ ਰੱਬ ਲਾਏ ਆਪਾਂ ਵੀ ਪਹਿਲੇ ਵੀ ਕਹਿੰਦੇ ਸੀ ਜਾਣਾ ਜਾਣਾ ਜਾਣਾ ਉਦੋਂ ਰੱਬ ਨੇ ਨਹੀਂ ਬੁਲਾਏ ਹੋਣਾ ਹੁਣ ਨਾ ਨਾ ਕਦੇ ਵੀ ਹਾਂ ਹੋ ਹੀ ਗਈ ਏ।
ਕੀ ਹੋਇਆ?
ਸੀ ਬਈ ਪੲੀ, ਮੰਮੀ ਉਸਨੇ ਵੀ ਜਾਣਾ ਆਪਾਂ ਹੀ ਜਾਣਾ ਬਾਈਕਾਂ ਤੇ ਤੇ ਫਿਰ ਹੁਣ ਰੱਬ ਨੇ ਜੇ ਬੁਲਾਇਆ ਤਾਂ ਸੀ ਤਾਂ ਕਿ ਹੁਣ ਹੋ ਜਾ ਨਾ ਹਾਂ ਹੋ ਗ ਆਪਾਂ ਵੀ ਉਹਦੇ ਤੇ ਜਾਣਾ ਬਸ
ਤੇ ਨਾ ਨਾ ਕਰਕੇ ਵੀ ਜਾਇਆ ਜਾਣਾ
ਮਤਬ ਬਾਅਦ ਚ ਕਰਨਾ ਆਉਂਦੇ ਪੇ ਕਰ ਲਓ ਤੁਸੀਂ